ਹਾਂਜੀ ਸਸ ਸ੍ਰੀ ਕਾਲ।
ਸਸ ਸ੍ਰੀ ਕਾਲ ਜੀ, ਹੋਰ
ਕਿੱਦਾਂ, ਵਧੀਆ ਐ ਜੀ, ਤੁਸੀਂ ਦੱਸੋ।
ਬਸ ਵਧੀਆ ਜੀ, ਹੋਰ ਵਧੀਆ ਵਧੀਆ ਠੀਕ ਆ ਜੀ।
ਹੋਰ ਦੱਸੋ।
ਹੋਰ ਕੀ ਬਸ ਵਧੀਆ, ਹਾਂਜੀ ਰੋਟੀ ਖਾ ਲੀ।
ਰੋਟੀ, ਓਕੇ ਕਾਹਦੇ ਨਾਲ ਖਾਧੀ ਫਿਰ ਅੱਜ?
ਰਾਤ ਅਸੀਂ ਉਹ ਬਣਾਏ ਸੀਗੇ ਆਲੂ ਪਕੌੜੇ ਸਬਜੀ ਤੇ ਹੁਣ ਸਾਗ ਧਰਿਆ ਹੋਇਐ ਸਾਡਾ। ਤੇ ਉਹ ਦੁਪਹਿਰੇ ਖਾਵਾਵਾਂਗੇ।
ਓਕੇ, ਇੰਨੀ ਗਰਮੀ ਚ ਸਾਗ ਬਣਾਉਣਾ ਤੁਸੀਂ ਅੱਜ
ਹੋਰ ਹੁਣ ਸਾਗ ਬਾਹਰੋਂ ਆਉਂਦਾ ਨਾ ਵਿਕਣਾ। ਅਸੀਂ ਸਾਰੇ ਲੈਂਦੇ ਆ ਸਾਗ ਅਸੀਂ ਵੀ ਕਿਹਾ ਚੱਲ ਅਸੀਂ ਵੀ ਲੈ ਲੈਂਨੇ ਆਂ।
ਓਕੇ
ਹੋਰ
ਹੋਰ ਬਸ ਵਧੀਆ ਤੁਸੀਂ ਦੱਸੋ।
ਬਸ ਵਧੀਆ ਠੀਕ-ਠਾਕ।
ਹੋਰ ਦਿਨ ਕਿੱਦਾਂ ਲੰਘਦੇ ਆ ਫਿਰ
ਬਸ ਲੰਘੀ ਜਾਂਦੇ ਆ ਦਿਨ ਅੱਜ ਗਰਮੀ ਬਹੁਤ ਜ਼ਿਆਦੇ ਐ। ਗ
ਹੋਰ ਕੀ ਆ ਬਾਹੜੀ ਗਰਮੀ ਆ ਰਾਤ ਦੀ ਬਾਹੜੀ ਜਿਆਦਾ ਗਰਮੀ ਹੋਈ ਪਈ ਅੱਜ ਤਾਂ।
ਹਾਂਜੀ
ਕੁਝ ਜੀਅ ਨੀ ਕਰਦਾ ਗਾ ਕੁਛ ਵੀ ਕਰਨ ਨੂੰ ਵੀ
ਹੁਣ, ਹੁਣ ਅਸੀਂ ਤਾਂ ਸਾਗ ਬਣਾ ਬਣਾਉਣਾ ਸੀਗਾ।
ਹਾਂਜੀ ਤੁਸੀਂ ਇੰਨੀ ਗਰਮੀ ਚ ਮੈਨੂੰ ਤਾਂ ਸੁਣ ਕੇ ਇੰਨਾ ਹੋਰ ਹੀ ਹੋ ਜਾਂਦਾ ਤੁਸੀਂ ਇੰਨੀ ਗਰਮੀ ਚ ਸਾਗ ਬਣਾਉਣਾ ਗਾ। ਸਾਗ ਕਿਹੜਾ ਤੁਸੀਂ ਕਿਹੜਾ ਬਣਾਉਦੇ ਹੋ?
ਹੋਰ ਗ ਤੋੁਰ ਗਏ ਤਾਂ ਨੀ ਇੰਨੀ ਗਰਮੀ ਚ, ਉਹ ਠੀਕ ਰਹਿੰਦਾ। ਤ ਇਹਦਾ ਤਾਂ ਬਣਾ ਲੈ।
ਅੱੱਚਾ। ਤੇ ਤੋਰਗੇ ਦਾ ਮਤਲਬ ਜਿੱਦਾਂ ਸਰ੍ਹੋਂ ਦਾ ਬਣਾਈ ਦੇ, ਇਹਦਾ ਹੀ ਬਣਦਾ ਹੁੰਦਾ ਉਹ ਵੀ।
ਹਾਂ ਉਹ ਵੀ, ਵੀਦਾਂ ਹੀ ਬਣਦਾ ਵੀਣਦਾ।
ਮਤਲਬ ਕਿੱਦਾਂ ਬਣਦਾ ਤੋਰੇ ਦਾ ਸਾਗ? ਕਿੱਦਾਂ ਬਣਾਉਣੇ ਹੁੰਦੇ ਆ ਸਰੋ ਮਤਲਬ ਤੋਰਗੇ ਦਾ ਸਾਗ?
ਬਸ ਕਾਟਾ ਹੋਗਾ ਧੋ ਧੂੰ। ਹਾਂ ਮੁੱਲ ਲਿਆ ਸੀਗਾ ਜੀ।
ਅੱਛਾ, ਕਿੱਦਾਂ ਬਣਾਉਣੇ ਫਿਰ ਕਿੱਦਾਂ ਬਣਾਇਆ ਗ? ਅੱਛਾ।
ਧ ਧੋ ਕੇ ਕੱਟ ਕੇ ਮੁੜਕੇ ਬਣਾ ਲਈਦਾ, ਚੁੱਲ੍ਹੇ ਤੇ ਧਰ ਦੇਈਦਾ ਵਾ ਮੁੜਕੇ। ਉਹ ਬਣੀ ਜਾਂਦਾ ਫਿਰ ਆਪੇ ਐ। ਪਾਲਕ ਪਾ ਦੇ ਦੀ ਆ, ਮੇਥੇ ਪਾ ਦੇਈ ਦੇ ਆ, ਹਾਂਜੀ। ਫਿਰ ਮੁੜਕੇ, ਫਿਰ ਘੋਟ ਦੇਈਦਾ ਵਾ।
ਅੱਛਿਆ ਫਿਰ ਮਿਰਚ ਨੂਨ?
ਮਿਰਚਾਂ, ਨੂਨ, ਲਸਣ ਪਾ ਕੇ ਫੇਰ ਬਾਅਦ ਚ ਜਦੋਂ ਬਣ ਜਾਂਦਾ ਫੇਰ ਘੋਟਦੇ ਆ।
ਅੱਛਾ। ਤੇ ਫੇਰ ਮਤਲਬ ਸੇਮ ਹੀ ਬਣਦਾ, ਸਾਗ ਅੰਗੂ- ਸਾਗ ਅੰਗੂ। ਤੇ ਫੇਰ ਮਤਲਬ ਤੁਸੀਂ ਉਹ ਪਾ ਦਿੰਦੇ ਹੋਣੇ ਆ, ਮੱਕੀ ਦਾ ਆਟਾ ਘੁੱਟਕੇ। ਬਣੇ ਤੋਂ ਬਾਅਦ ਜਿੱਦਾ - ਜਿੱਦਾਂ ਕਹਿ ਦਿੰਦੇ ਆ। ਆਲਣ ਦਿੰਦੇ ਆ ਹਾਂਜੀ, ਅੱਛਾ।
ਹਾਂਜੀ ਉਸ ਤੇ ਕਾਮ੍ਹ ਲੋ। ਮੁੜ ਕੇ ਬੱਸ ਫੇਰ, ਵਧੀਆ ਬਣ ਜਾਂਦਾ ਵਾ। ਆਲਣ ਪਾ ਕੇ।
ਅੱਛਾ।
ਸ ਤੇੇਰ ਕਛਮ ਰੋਟੀ ਮੱਕੀ ਦਾ ਮੱਕੀ ਖਾ ਲੈਂਦੇ।
ਪਿੱਛੋਂ ਫੇਰ ਇਹਦੇ ਨਾਲ ਤੁਸੀਂ ਰੋਟੀਆ ਵੀ ਮੱਕੀ ਦੀਆਂ ਲਾਉਂਨੇ ਆ।
ਹਾਂ ਮੱਕੀ ਦੀਆਂ ਬਣਾ ਲਈ ਦੀਆਂ।
ਅੱਛਾ, ਹਾਂਜੀ ਮੱਕੀ ਦੀ ਰੋਟੀ ਤਾਂ ਮੈਨੂੰ ਬਹੁਤ ਵਧੀਆ ਲੱਗਦੀ ਐ। ਮੱਕੀ ਦੀ ਰੋਟੀ ਤਾਂ ਬਾਹਲੀ ਹੀ ਮੇਰੀ ਫੇਵਰੇਟ ਆ, ਜਦੋਂ ਵੈਸੇ ਵੀ ਅਸੀਂ ਵੀ ਸਰੋਂ ਦ ਸਾਗ ਬਣਾਉਣੇ ਆ। ਉਹ ਵੀ ਮਤਲਬ ਸੇਮ ਹੀ ਜਿੱਦਾਂ ਸਰੋਂ ਦਾ ਵੀ ਏਦਾਂ ਹੀ ਬਣਦਾ ਗਾ। ਅਸੀਂ ਵੀ ਏਦਾਂ ਹੀ ਬਣਾਉਂਦੇ ਹਾਂ। ਸਰੋਂ ਦੇ ਸਾਗ ਨੂੰ ਮਤਲਬ ਲੈ ਕੱਟ ਕੇ ਵੈਸੇ ਜਿੱਦਾਂ ਫਰੈਸ਼- ਫਰੈਸ਼ ਆਪਾਂ ਖੇਤ ਚੋਂ ਲੈ ਕੇ ਉਹ ਨੂੰ ਉਹ ਬਾਹਲਾ ਵਧੀਆ ਹੁੰਦਾਗਾ, ਉਹ ਬਾਹਲਾ ਜ਼ਿਆਦਾ ਵਧੀਆ ਵਧੀਆ ਹੁੰਦਾ ਗਾ, ਹਾਂਜੀ। ਉਹ ਜਿੱਦਾਂ ਆਪਾਂ ਤਾਜ਼ਾ- ਤਾਜ਼ਾ ਲੈ ਕੇ ਓਦਾਂ ਕੱਟ ਕੇ ਧੋ ਸਵਾਰ ਕੇ ਫੇਰ ਜਿੱਦਾਂ ਸੇਮ ਮਤਲਬ ਗੈਸ ਤੇ ਵੀ ਏਦਾਂ ਵਧੀਆ ਨੀ ਬਣਦਾ ਹੈਗਾ, ਚੁੱਲ੍ਹੇ ਵਾਲਾ ਸਾਗ ਵੀ ਵੈਸੇ ਵਧੀਆ ਹੀ ਬਣਦਾ। ਅਸੀਂ ਵੀ ਜਿਆਦਾਤਰ ਸਾਗ ਵਗੈਰਾ ਚੁੱਲ੍ਹੇ ਤੇ ਧਰਦੇਨੇਆ ਹਾਂ।
ਹਾਂਜੀ ਅਸੀਂ ਤਾਂ ਚੁੱਲ੍ਹੇ ਤੇ ਹੀ ਬਣਾਈ ਦਾ ਵਾ। ਚੁੱਲੇ ਤੇ ਛਾਂਵ ਆ ਹੁਣ ਕੋਲੇ ਉੱਥੇ ਧਰਦੇ ਨੇ ਧਰ ਕੇ ਪਰੇ
ਹਾਂਜੀ ਅਸੀਂ ਵੀ ਮਤਲਬ ਹਾਂਜੀ ਨਾਲੇ ਉੱਥੇ ਬਣੀ ਜਾਂਦਾ ਵਧੀਆ। ਕਈ ਵੈਸੇ ਜਿੱਦਾਂ ਕਹਿੰਦੇ ਹੁੰਦੇ ਘੂ ਕੁੱਕਰ ਚ ਬਣਾਉਂਦੇ ਆ। ਕੁੂੱਕਰ ਵਾਲਾ ਵੈਸੇ ਵੀ ਉਹ ਸਵਾਦ ਨਹੀਂ ਹੁੰਦਾ ਗਾ। ਆਪਣੇ ਪੰਜਾਬ ਚ ਤਾਂ ਵੈਸੇ ਲੋਕੀਂ ਜ਼ਿਆਦਾਤਰ- ਚੁੱਲ੍ਹੇ ਆਲਾ ਈ ਪਸੰਦ ਕਰਦੇ ਐ।
ਹਾਂਜੀ ਅਸੀਂ ਤਾਂ ਚੁੱਲ੍ਹੇ ਤੇ ਹੀ ਬਣਾਉਂਦੇ ਹੁੰਨੇ ਆ।
ਅੱਛਾ ਹਾਂਜੀ ਅਸੀਂ ਵੀ ਮਤਲਬ ਬਾਕੀ ਤਾਂ ਸਾਰਾ ਕੁਛ ਅਸੀਂ ਗੈਸ ਤੇ ਕਰ ਲੈਂਨੇ ਆਂ, ਜਿਹੜਾ ਸਾਗ ਹੁੰਦਾ ਗਾ। ਕੱਲਾ ਜਿਹੜਾ ਸਰ੍ਹੋਂ ਦਾ ਬਣਾਉਂਨੇ, ਉਹ ਅਸੀਂ ਚੁੱਲ੍ਹੇ ਤੇ ਈ ਬਣਾਉਂਨੇ ਹੁਣੇ ਉਹ ਵੀ ਅਸੀਂ ਵੀ ਮਤਲਬ ਜਿੱਦਾਂ ਸਰ੍ਹੋਂ ਉਹ ਦਾ ਹੁੰਦਾ ਕੱਟ ਕੇ ਸਵਾਰ ਕੇ ਕੇ ਮਤਲਬ ਜਿੱਦਾਂ ਸਾਗ ਕੱਟ-ਕੱਟ ਕੇ ਵਿੱਚ ਪਾਈ ਜਾਈਦਾ ਨਾ। ਤੇ ਮਿਰਚ ਨੂਨ ਪਾ ਦੇਈਂ ਦਾ, ਨਾਲ ਈ ਕੱਟ ਕੇ ਜੇ ਲਸਣ ਜੇ ਕਿਸੇ ਨੂੰ ਪਸੰਦ ਐ ਅਦਰਕ, ਲਸਣ ਫੇਰ ਉਹ ਵੀ ਨਾ ਪਾ ਦਈਦਾ ਅਸੀਂ ਵੀ ਨਾਲ ਮੱਕੀ ਦੀਆਂ ਰੋਟੀਆਂ - ਰੋਟੀਆਂ ਲਾਉਣੇ ਹੁੰਣੇਦੇ ਨਾਲ, ਤੇ ਇੱਕ ਜਿਹੜਾ ਮਤਲਬ ਦਾਲ ਕਹਿੰਦੇ ਹੁੰਦੇ ਉਹਦੇ ਆਲਾ ਵੀ ਹਾਂਜੀ ਸਾਗ ਹੁੰਦਾ ਵੈ।
ਹਾਂਜੀ, ਉਹ ਵੀ ਉਹ ਸਾਗ ਇਹਦੇ ਚ ਵੀ ਪੈ ਜਾਂਦਾ ਸਲਿਆਣੀ ਦਾਲ ਥੋੜ੍ਹੀ ਜਿਹੀ ਪਾ ਦੇਗੀ ਇਹਦੇ ਨਾਲ ਵਧੀ
ਚਲੇ ਦਾਲ ਜਿਹੜੀ ਨਹੀਂ ਜਿੱਦਾਂ ਨਹੀਂ ਜਿੱਦਾਂ ਇਹ ਜਿੱਦਾਂ ਮਤਲਬ ਸਰ੍ਹੋਂ ਦੇ ਸਾਗ ਵਿੱਚ ਹੀ? ਪਾਉਣੇ ਆਂ ਕਿ ਜਿਹੜਾ ਤੋਰਗੇ ਦਾ ਵਿੱਚ ਹੁੰਦਾ ਹੈ ਉਹਦੇ ਵਿੱਚ ਪਾਉਂਨੇ ਆਂ
ਤੇ ਹੋਰ ਕੀ, ਦੋਨਾਂ ਸਾਗਾਂ ਚ ਪੈ ਜਾਂਦਾ ਉਹ ਸਿਆਲਾਂ ਆ ਹੁੰਦਾ‌ ਸਰੋ ਤਾਂ ਸਿਆਲਾ ਵਾਲਾ ਅੰਬ, ਤੁਰਤੇ ਆਲਾ ਹਾ ਗਰਮੀ ਆਲਾ।
ਅੱਛਾ, ਮਤਲਬ ਉਹਦੇ ਚ ਆਪਾਂ ਉਹ ਦਾਲ ਪਾ ਸਕਦੇ ਆਂ?
ਹਾਂਜੀ ਉਹ ਦਾਲ ਪਾ ਸਕਦੇ ਆ। ਉਹ ਨਾ ਵਧੀਆ ਕਰਾਰਾ ਬਣ ਜਾਂਦਾ ਨਾ ਘੋਟੇ ਤਾਂ ਵਧੀਆ ਬਣ ਜਾਂਦਾ।
ਅੱਛਾ ਹਾਂਜੀ ਹਾਂਜੀ ਤੇ ਉਹ ਵੀ ਮਤਲਬ ਏਦਾਂ ਹੀ ਹੁੰਦਾ ਹੁੰਦਾ ਗਾ। ਮਤਲਬ ਦਾਲ ਫਿਰ ਅਲੱਗ ਕਰੀ ਉਹਦੇ ਵਿੱਚ ਪਾਈ ਦੀ ਹੈ ਕਿ ਸੇਮ ਮਤਲਬ ਉਸੇ ਟਾਈਮ ਹੀ ਪਾਈ ਦੀ ਆ?
ਨਹੀਂ, ਜਦੋਂ ਥੋੜੀ ਨਹੀਂ ਉਬਲ ਜਾਂਦੀ ਬਾਅਦ ਚ ਸਾਗ ਪਾ ਦੇਈਦਾ। ਜਦੋਂ ਥੋੜੀ ਉਬਲ ਜਾਂਦੀ ਆ। ਤੇ ਉਸ ਤੇ ਕ ਫਿਰ ਪਹਿਲਾਂ ਦਾਲ ਸੱਟ ਦੇਈ ਦੀ ਐ ਬਾਦ ਚ ਸਾਗ ਪਾ ਦੇਈ ਦਾ।
ਅੱਛਾ, ਫਿਰ ਇਹਦੇ ਨਾਲ ਵੀ ਮੱਕੀ ਦੀ ਰੋਟੀ ਵੀ ਖਾਣੇ ਹੋ ਤੁਸੀਂ?
ਹਾਂਜੀ ਮੱਕੀ ਦੀ ਰੋਟੀ, ਲੱਸੀ ਬਣਾਉਂਦੇ ਹ ਮੇਰੀ।
ਹਾਂਜੀ, ਮੱਖਣੀ ਘਰ ਦੀ ਬਹੁ ਮੈਨੂੰ ਵਧੀਆ ਲੱਗਦੀ ਆ। ਬਾਹਰਲੀ ਫਿਰ ਮੈਂ ਬਾਹਰਲੀ ਚੀਜ਼ ਨੀ ਮੈਨੂੰ ਵਧ ਵਧਆ ਲੱਗਦੀ। ਘਰ ਦੀ ਮੱਖਣੀ ਵਧੀਆ ਹੁੰਦੀ ਤਾਜ਼ੀ ਲੱਸੀ, ਘਰ ਦੀ ਮੱਖਣੀ ਹਾਂਜੀ।
ਹਾਂਜੀ, ਇਹ ਤਾਂ ਘਰੇ ਹੀ ਬਣਾ ਲਈਦੀ ਆ ਘਰੇ ਲੱਸੀ। ਘਰੇ ਈ ਮਖਣੀ ਬਣ ਜਾਦੀ ਐ।
ਅੱਛਾ ਫਿਰ ਵੈਸੇ ਠੰਡ ਚ ਤਾਂ ਮੂਲਗੀਆਂ ਬਾਹੀਆਂ ਟੇਸਟੀ ਲੱਗਦੀਆਂ ਸਾਗ ਨਾਲ।
ਹਾਂਜੀ ਮੂਲੀਆਂ ਤਾਂ ਹੁਣ ਵੀ ਆ ਜਾਂਦੀਆਂ ਕਿਤੇ-ਕਿਤੇ।
ਅੱਛਾ, ਹੁਣ ਤਾਂ ਵੈਸੇ ਮੈਂ ਖਾਧੀ ਨੀ ਹੈਗੀ ਮੂਲੀ। ਹੁਣ ਜਿੱਦ ਵੀ ਨਹੀਂ ਇਹੋ ਜਿਹਾ ਕ ਕਰਦਾ ਨੀ ਹੈਗਾ, ਗਰਮੀ ਬਾਹਲੀ ਕਰਕੇ। ਹੁਣ ਤਾਂ ਬਸ ਆ ਏਦਾਂ ਹੁੰਦਾ। ਜੂਸ-ਜਾਸ ਪੀਏ ਠੰਡੀ ਚੀਜ਼ ਖਾਈਏ।
ਮੂਲੀਆਂ ਵੀ ਠੰਡੀਆ ਹੀ ਹੁੰਦੀਆਂ। ਕੌੜੀਆਂ ਵਾਲੀਆਂ ਹੁੰਦੀਆਂ ਅੱਜ-ਕੱਲ੍ਹ ਦੀਆਂ। ਸਿਆਲਿਆਂ ਚ ਤਾ ਮੂਲਿਆਂ ਕੌੜੀਆਂ ਹੁੰਦੀਆਂ। ਅੱਜ-ਕੱਲ੍ਹ ਦੀਆਂ ਵਾਲੀਆਂ ਕੌੜਾਂ ਹੁੰਦੀਆਂ। ਹਾਂ ਕੋਈ ਘੱ ਤੱਕੁੰਦਾ
ਹਾਂਜੀ
ਇਹ ਤਾਂ ਫਿਰ ਵੀ ਲੈ ਲਈਏ ਸਾਗ ਨਾਲ ਇੱਕ-ਅੱਧੀ ਲੈ ਹੀ ਲਈ।
ਅੱਛਾ ਅੱਛਾ ਹੋਰ ਦੱਸੋ ਫਿਰ ਹਾਂਜੀ ਹਾਂਜੀ ਹਾਂ ਹਾਂਜੀ
ਠੀਕ ਹੈ
ਫਿਰ ਤੁਸੀਂ ਦੁਪਹਿਰੇ ਬਣਾ ਅਹ ਮਤਲਬ ਅਸੀਂ ਤਾਂ ਉਹ ਕ ਮਟਰ ਖਾਧੇ ਸੀਗੇ ਅੱਛੋ ਓਕੇ ਅਸੀਂ ਤਾਂ ਹਰੇ ਮਟਰ ਖਾਦੇ ਸੀ ਅੱਜ ਜਿਹੜੀ ਸਬਜ਼ੀ ਹੁੰਦੀ ਹਰੇ ਮਟਰਦੇ ਨੇ ਆਲੂ ਮਟਰ ਜਦੋਂ ਆਉਂਦੇ ਉਹ ਖਾਦੇ ਸੀਗੇ ਬਸ ਉਹ ਖਾਕੇ ਹਟੀ ਸੀ ਹੁਣੇ ਹੀ ਖਾਕੇ ਹਟੀ ਸੀਗੀ ਅਸੀਂ ਵੀ ਰਾਤ ਨੂੰ ਤਾਂ ਅਸੀਂ ਤਾਂ ਉਹ ਮਤਲਬ ਪਨੀਰ ਵਗੈਰਾ ਬਣਾਵਾਂਗੇ ਅਸੀਂ ਉਹ ਕੱਟਿਆ ਲੇ ਕੇ ਆਉਣਾ ਗ ਅੱਜ
ਸਾਗ ਤਾਂ ਮੈਨੂੰ ਸਾਗ ਵੈਸੇ ਮੈਂ ਮਤਲਬ ਖਾ ਤਾਂ ਲੈਣੀ ਬਾ ਇੰਨਾ ਖਾਧਾ ਨੀ ਮ ਮੇਰੇ ਤੋਂ ਕਿਉਂਕਿ ਮੈਨੂੰ ਥੋੜ੍ਹਾ ਜਿਹਾ ਪੇਟ ਮਤਲਬ ਪ੍ਰੋਬਲਮ ਹੋ ਜਾਂਦੀਆਂ ਬਾਅਦ ਚ ਹਾਂਜੀ ਗਰਮੀ ਚ ਖਾਧਾ ਜਾਂਦਾ ਵਾ ਤੁਹਾਨੂੰ ਕਰਕੇ ਮਨੇ ਤੋਰੀ ਆਲਾ ਸਾਗ ਵੀ ਪਤਾ ਸੀ ਫਿਰ ਨਹੀਂ ਅਸੀਂ ਬਣਾਉਂਦੇ ਨੀ ਹੁੰਦੇ ਘਰੇ ਇਹ ਸਾਗ ਪੁੱਛਿਆ ਸੀ ਤੇ ਅੱਛਾ ਅਸੀਂ ਤਾਂ ਮਤਲਬ ਹਲਕੀਆਂ ਹਲਕੀਆਂ ਸਬਜ਼ੀਆਂ ਗੈਰਾ ਜਿੱਦਾਂ ਹੁੰਦੀਆਂ ਆਂਜੀ ਹਾਂਜੀ ਜ਼ਰੂਰ ਬਣਾ ਦੀਏ ਮੈਨੂੰ ਤਾਂ ਪਤਾ ਹੀ ਨਹੀ ਸੀ ਵੀ ਸਾਗ ਹੁੰਦਾ ਮੈਨੂੰ ਤਾਂ ਲੱਗਾ ਜਿਹੜਾ ਦੂਸਰੇ ਏੱਕ ਸਾਗ ਜਿਹੜਾ ਸਰੋਂ ਦਾ ਹੁੰਦਾ ਹੈ ਉਹੀ ਹੁੰਦਾ ਹੇਗਾ
ਉਹ ਸਿਆਲਾਂ ਚ ਹੁੰਨਾ ਵਾ ਅ ਹੁਣ ਤੋਰੀਏ ਦਾ ਚੱਲਦਾ ਤੋਰੀਆ ਅੱਡ ਵੱਖਰਾ ਹੁੰਦਾ ਉਹ ਸਰ੍ਹੋਂ ਦਾ ਅੱਡ ਵੱਖਰਾ ਹੁੰਦਾ ਤੇ ਹੋਰ ਠੀਕ ਠਾਕ ਸਾਰੇ
ਹਾਂਜੀ ਵਧੀਆ ਹੈ ਬਸ ਸਾਰੇ
ਜਿੱਦੇ ਤੁਸੀਂ ਆਏ ਫਿਰ ਸੋਨੂੰ ਸਾਗ ਬਣਾ ਕੇ ਦੇਵਾਂਗੇ ਤੋਰਵੀਏ ਦਾ ਈ ਨਾਲੇ ਰੋਟੀਆਂ
ਹਾਂਜੀ ਨਾਲੇ ਮੱਕੀ ਦੀ ਰੋਟੀ ਜ਼ਰੂਰ ਨਾਲੇ ਮੈਂ ਦੇਖੂਗੀ ਕਿੱਦਾਂ ਬਣਦਾ ਐ ਵੈਸੇ ਬਣਦਾ ਤਾਂ ਤੁਸੀਂ ਕਹਿੰਣੇ ਹੋ ਓਦਾਂ ਹੀ ਹੈ ਜਿੱਦਾਂ ਸ ਸਰੋਂ ਦਾ ਸਾਗ ਬਣਦਾ ਮਤਲਬ ਉਬਾਲ ਪਹਿਲਾਂ ਉਹਨੂੰ ਉਹ ਉ ਮਤਲਬ ਕੱਟ ਕੇ ਉਬਾਲ ਕੇ ਫੇਰ ਮਤਲਬ ਮੇਰਚ ਨੂਨ ਪਾ ਕੇ ਫੇਰ ਮੱਕੀ ਦਾ ਆਟਾ ਪਾ ਕੇ ਸਾਰਾ ਕੁੱਛ ਬਣਦਾ ਓਦਾਂ ਹੀ ਆ ਜੇ ਆ ਪਾਂ ਨੂੰ ਮਤਲਬ ਇਹਦੇ ਵਿੱਚ ਉਹਦੇ ਚਣਿਆਂ ਦੀ ਦਾਲ ਵੀ ਪੈ ਜਾਂਦੀ ਆ ਕੋਈ ਨਾ ਜ਼ਰੂਰ ਅਸੀਂ ਖਾ ਕੇ ਜਾਵਾਂਗੇ ਪਰ ਅਸੀਂ ਤੁਹਾਨੂੰ ਸਿਆਲਾਂ ਚ ਦੇ ਕੇ ਸਰੋਂ ਦਾ ਸਾਗ ਥੋੜਾ ਚੜ ਗਿਆ ਹਾਂਜੀ ਵੈਸੇ ਵੀ ਹੁਣ ਥੋੜਾ ਮੋਟਾ ਤੇ ਥੋੜਾ ਮੀਂਹ ਮੂੰਹ ਪੈਣ ਲੱਗ ਜਾਣਗੇ ਸੋਣ ਤਾਂ ਹਾਂਜੀ ਸੋਣ ਵਿੱਚ ਹੁਣ ਥੋੜਾ ਠੰਡਾ ਹੋਜੂ ਹਨਾ ਕਿਉ ਦਿਨੋ ਦਿਨ ਗਰਮੀ ਬਧੀ ਜਾਂਦੀ ਹੈ ਹੁਣ
ਹਾਂਜੀ ਗਰਮੀ ਬਹੁਤ ਜ਼ਿਆਦੇ ਐ
ਹੋਰ ਕੀ ਆ ਹੁਣ ਤਾਂ ਵੈਸੇ ਵੀ ਕੁੱਛ ਦਾ ਦਾਲ਼ ਸਬਜੀ ਸਾਗ ਬਣਾਇਆ ਤੁਸੀਂ
ਥੋੜਾ ਥੋੜਾ ਖਾ ਲੈਣਾ ਥੋੜਾ ਥੋੜਾ ਉਹ ਰੀਝ ਪੂਰੀ ਹੋ ਜਾਂਦੀ ਆ ਸਾਰਿਆਂ ਦੀ
ਹਾਂਜੀ ਹਾਂਜੀ
ਸਵਾਦ ਬਹੁਤ ਲੱਗਦਾ ਗਰਮੀ ਚ ਵੀ।
ਹਾਂਜੀ ਫੇਰ ਤੁਸੀਂ ਬਾਹਰ ਬੁਹਰ ਵੀ ਖਾ ਕੇ ਆਉਂਣੇ ਹੁੰਨੇ ਆ ਕੇ ਘਰੇ ਹੀ ਬਣਾਉਣੇ ਹੁੰਨੇ ਆ? ਜਿਵੇਂ ਘਰੇ ਜਿਵੇਂ ਬਾਹਰੋਂ ਵੀ ਓਕੇ ਜਿਵੇਂ ਬਾਹਰੋਂ ਨੀ ਡੱਬੇ ਬੰਦ ਮਿਲ ਦੇ ਹੁੰਦੇ ਸਾਗ ਦੇ ਓਦਾਂ ਅੱਜ ਕੱਲ੍ਹ ਤੜਕਾ ਲਾ ਲਈਦਾ ਫੇਰ ਆਪਾਂ।
ਨਹੀਂ ਉਹ ਨੀ ਅਸੀਂ ਖਾਂਦੇ ਹੈਗੇ ਅਸੀਂ ਤਾਂ ਘਰੇ ਹੀ ਬਣਾ ਲੇਈਦੇ ਆ। ਆ ਜਾਂਦੇ ਹਾਂ ਦੁਕਾਨਾਂ ਵਿਕਣੇ ਆ ਜਾਂਦੇ ਉਹ ਫੇਰ ਉੱਥੋਂ ਲੈ ਆਈਦਾ ਵਾ।
ਅੱਛਾ।
ੳਦੋ ਬਣਾ ਲਈਦਾ ਵਾ ਫੇਰ ਥੋੜ੍ਹਾ ਜਿਹਾ ਬਣਾ ਲਈਦਾ ਫੇਰ ਉਹਨਾਂ ਕਾ ਖਾਂ ਲਈਦਾ। ਫੇਰ ਦਰਦ ਵੀ ਹੋਣ ਲੱਗ
ਹਾਂਜੀ ਗਰਮੀ ਹੈ ਨਾ ਹਾਂਜੀ ਗਰਮੀ ਚ ਖਾਂਧਾ ਵੀ ਨੀ ਨਾ ਜਾਂਦਾ ਇਨਾ।
ਹਾਂਜੀ।
ਹੋਰ ਦੱਸੋ ਫੇਰ?
ਬਸ ਵਧੀਆ ਠੀਕ ਠਾਕ।
ਚਲੋ ਠੀਕ ਆ ਫੇਰ ਅਸੀਂ ਆਏ ਤਾਂ ਅ ਤੁਸੀਂ ਸਾਨੂੰ ਸਾਗ ਹੀ ਬਣਾ ਦਿਓ ਫੇਰ।
ਠੀਕ ਆ ਜੀ ਨਾਲੇ ਰੋਟੀ ਲਾ ਕੇ ਦਵਾਂਗੇ ਜੀ ।
ਹਾਂਜੀ ਨਾਲੇ ਮੇਰੇ ਮੱਕੀ ਦੀ ਰੋਟੀ ਤਾਂ ਬਾਹਲੀ ਹੀ ਪਸੰਦ ਆ ਤੇ ਘਰ ਵਾਲੀ ਮੱਖ
ਹਮ ਠੀਕ ਹੈ ਜੀ ਫੇਰ ਅਸੀਂ ਰੱਖਾਂਗੇ ਲਿਆ ਕੇ ਤੁਹਾਡੇ ਵਾਸਤੇ ਮੱਖਣੀ ਬਣਾ ਕੇ
ਹਾਂਜੀ ਹਾਂਜੀ ਜ਼ਰੂਰ ਜ਼ਰੂਰ। ਹਾਂਜੀ ਅਸੀਂ ਜ਼ਰੂਰ ਆਵਾਂਗੇ ਤੁਹਾਡੇ ਸਾਗ ਖਾਣ ਹਾਂਜੀ। ਚਲੋ ਠੀਕ ਬਾਏ।
ਬਾਏ ਠੀਕ ਹੈ।